ਕਿਵੇਂ ਹੋ ਜੀ? ਹਾਂਜੀ, ਹਾਂਜੀ
ਵਧੀਆ। ਅਸੀਂ ਤੁਸੀਂ ਦੱਸੋ ਕਿਵੇਂ ਹੋਏ?
ਹੈਲੋ
ਹੈਲੋ, ਤੁਹਾਡੇ ਘਰੇ ਨੈਟਵਰਕ ਇਸ਼ੂ ਹੈ ਮੈਮ?
ਹਾਂਜੀ ਤੁਹਾ
ਹਾਂਜੀ ਹਾਂ, ਮੈਨੂੰ ਸਹੀ ਆ ਰਹੀ ਹੈ ਜੀ। ਹਾਂਜੀ ਮੈਮ, ਆ ਰਹੀ ਹੈ ਜੀ ਸਹੀ ਆਵਾਜ਼।
ਅੱਛਾ
ਕੁਛ ਨੀ ਮੈਮ ਮੈਂ ਅਪਣੇ ਬੇਬੀ ਨੂੰ ਸਲਾ ਕੇ ਹਟੀਆਂ ਈ ਹੁਣ। ਹਾਂਜੀ, ਹੋਰ ਕੁਛ ਨੀ ਮੈਂਮ ਮੰਮੀ ਕੰਮ ਕਰ ਰਹੇ ਨੇ, ਹਾਂਜੀ ਹਾਂ। ਹਾਂਜੀ ਸਾਰੇ ਵਧੀਆ ਜੀ। ਤੁਸੀਂ ਆਪਣੇ ਦੱਸੋ ਪਰਿਵਾਰ ਸਾਰਾ ਸਹੀ ਹੈ ਜੀ?
ਨਹੀਂ ਮੇਰੇ ਨਾ ਸਿਸ ਨਲੋ ਮੇਰੇ ਸਿਸਟਰ ਇਨਲੋ ਆਏ ਹੋਏ ਨੇ ਜੀ
ਠੀਕ ਹੈ ਚਲੋ ਵਧੀਆ ਵਧੀਆ ਫਿਰ ਤਾਂ, ਜਾਣੀ ਕਿ ਤੁਸੀਂ ਬਾਅਦ ਵਿੱਚ ਜਾਓਗੇ।
ਹਾਂਜੀ ਹਾਂਜੀ ਕਿਉਂਕਿ ਮੇਰਾ ਬੱਚਾ ਬੱਚਾ ਛੋਟ ਹੈਗਾ, ਹਾਂਜੀ।
ਅੱਛਾ ਅੱਛਾ
ਉਹ ਲਾ ਲਓ ਵੀ ਦਸ ਕੁ ਦਿਨ ਲਾ ਕੇ ਜਾਣਗੇ, ਹਾਂਜੀ। ਕਿਉਂਕਿ ਉਹਨਾਂ ਦੇ ਬੱਚੇ ਤਾਂ ਪੜ੍ਹਦੇ ਨੇ ਗੇ ਹੀ।
ਹਾਂਜੀ ਹਾਂਜੀ ਇਹੀ ਹੁੰਦਾ ਨਾ ਵੀ ਜਿਹਨਾਂ ਦੇ ਬੱਚੇ ਪੜ੍ਹਦੇ ਨੇ, ਉਹਨਾਂ ਨੂੰ ਚਲੋ ਹੁੰਦਾ ਵੀ ਚਲੋ ਅਸੀਂ ਜਾਇਆ ਹੀਏ, ਜਿਵੇਂ ਹੁਣ ਤੁਹਾਡਾ ਬੱਚਾ। ਜਦਾ ਛੋਟਾ ਚਲੋ ਤੁਸੀਂ ਤਾਂ ਕਦੇ ਮਰਜੀ ਜਾ ਕੇ ਆ ਸਕਦੇ ਹੋ ਜਦੋਂ ਤੁਹਾਡਾ ਦਿਲ ਕਰਦਾ, ਹਾਂਜੀ ਹਾਂਜੀ ਇਸ ਕਰਕੇ
ਕਿ ਲਾਸਟ ਮੰਥ ਗਈ ਸੀਗੀ
ਅੱਛਾ-ਅੱਛਾ।
ਹਾਂਜੀ, ਤਾਂ ਕਰਕੇ। ਫੇਰ ਉਹ ਹੋ ਗਿਆ ਵੀ ਚਲੋ ਹੁਣ ਉਹ ਦੀਦੀ ਹੋਰ ਆ ਜਾਣਗੇ, ਨਾਲੇ ਸਾਡਾ ਜੀਅ ਵਧੀਆ ਲੱਗ ਜੂਗਾ
ਹਾਂਜੀ ਹਾਂਜੀ ਇਹੀ ਹੁੰਦਾ ਵੀ ਚਲੋ ਵੀ ਜਦੋਂ ਇਕੱਠੇ ਜਿਹੇ ਹੋਏ ਹੁੰਣੇ ਆ ਹੁਣ ਜਿਵੇਂ ਸਾਡੇ ਘਰੇ ਵੀ ਦੇਖੋ ਮੇਰੀ ਭੈਣ ਤਾਂ ਇੱਕ ਆਈ ਆ, ਪਰ ਸਾਡੇ ਬੱਚੇ ਜਾਨੇ ਕਿ ਜਿੰਨੀਆਂ ਵੀ ਮੇਰੀਆਂ ਕਜ਼ਨਾਂ ਨੇ ਸਭ ਦੇ ਬੱਚੇ ਆਏ ਹੋਏ ਨੇ। ਤੇ ਨਾਨਕੇ ਆਪਣੇ ਹਾਂਜੀ ਹਾਂਜੀ, ਉਸ ਉਹਨਾਂ ਕਰਕੇ ਬਸ ਤੁਹਾਨੂੰ ਪਤਾ ਹੀ ਆ ਵੀ ਟਾਈਮ ਨੀ ਲੱਗਦਾ ਜਦੋਂ ਕਰੇ ਏਵੇ ਹੋੁਣ ਬੱਚੇ ਐਨੇ ਤੁਹਾਨੂੰ ਪਤਾ ਹੀ ਆ ਉਹਨਾਂ ਨੂੰ ਕਦੇ ਕੁਛ ਵੋ ਕਦੇ ਕੁੱਛ ਦੇ ਵੋ, ਕਦੇ ਕੋਈ ਲੜ ਪਿਆ ਕਦੇ
ਹਾਂਜੀ ਕਿਉਂਕਿ ਬੱਚੇ ਖਾਣ ਨੂੰ ਵੀ ਬਹੁਤ ਮੰਗਦੇ ਨੇ ਸਾਨੂੰ ਇਹ ਦਿਓ ਇਹ ਦਿਓ
ਹਾਂਜੀ-ਹਾਂਜੀ। ਜਦੋਂ ਨਾ ਇਕੱਠੇ ਹੋਏ ਹੁੰਦੇ ਨੇ ਕੁਛ ਇੱਥੇ ਸਾਰੇ ਐਵੇਂ ਆ ਵੀ ਖੁੱਲਾ ਜਾਂ ਰਹਿਣ ਸਹਿਣਾ ਐਵੇਂ। ਹੈਗਾ ਵੀ ਰੋਕ-ਟੋਕ, ਉਹਦੇ ਕਰਕੇ ਬੱਚਿਆਂ ਨੂੰ ਜ਼ਿਆਦਾ ਹੋ ਜਾਂਦਾ ਦੇਖੋ। ਹੁਣ ਦੇਖੋ ਸਾਡੇ ਘਰੇ ਤਾਂ ਵੀ ਲਗਾ ਲੋ ਸੱਤ-ਅੱਠ ਜਣੇ ਆਏ ਹੋਏ ਨੇ।
ਅੱਛਾ ਜੀ।
ਗਿਆਰਾਂ ਜਣੇ ਅਸੀਂ ਪਹਿਲਾਂ ਹੀ ਆ ਖੁਦ, ਦੇਖੋ ਸੱਤ-ਅੱਠ ਹੋਰ ਆਏ ਹੋਏ ਨੇ।
ਅੱਛਾ, ਤੁਹਾਡੀ ਜੁਆਇੰਟ ਫੈਮਿਲੀ ਐ।
ਹਾਂਜੀ-ਹਾਂਜੀ, ਮੇਰੀ ਜੁਆਇੰਟ ਫੈਮਲੀ ਆ।
ਅੱਛਾ ਜੀ, ਤੁਸੀਂ ਕੀ ਸਟੱਡੀ ਕੀਤੀ ਹੋਈ ਐ।
ਮੈਂ ਤਾਂ ਦੇਖੋ ਬੀ ਏ ਕੀਤੀ ਸੀ ਫਿਰ ਮੈਂ ਸਟੈਨੋ ਦਾ ਕੋਰਸ ਕੀਤਾ ਸੀ।
ਅੱਛਾ ਚਲੋ ਬਹੁਤ
ਹਾਂਜੀ-ਹਾਂਜੀ, ਓਦਾਂ ਫਿਰ ਮੈਂ ਆਪਣਾ ਇਗਜ਼ਾਮ ਵਗੈਰਾ ਦਿੱਤੇ ਸੀਗੇ ਇੱਕ ਮੇਰਾ ਇਗਜ਼ਾਮ ਕਲੀਅਰ ਆ। ਹੁਣ ਬਸ ਇੰਟਰਵਿਊ ਆ ਦੇਖੋ।
ਅੱਛਾ ਜੀ ਅੱਛਾ, ਚਲੋ ਬਹੁਤ ਵਧੀਆ ਹੈਗਾ ਏ।
ਹਾਂਜੀ-ਹਾਂਜੀ ਕਿ ਬਸ ਚਲੋ ਐਵੇਂ ਕੰਮ ਕਰਦੇ ਹੀ ਰਹਿੰਦੇ ਆ ਵੀ ਚਲੋ ਕਿਤੇ ਨਾ ਕਿਤੇ ਤੇ ਕੁਛ ਬਣ ਜੇਗਾ ਤਾਂ ਆਪਾਂ ਦੇਖੋ ਆਪਣੇ ਹੁਣ ਆਪਾਂ ਤਾਂ ਅਗਰ ਇਹੀ ਗੱਲ ਕਰੀਏ ਵੀ ਇਮਾਨਦਾਰੀ ਜਾਂ ਮਿਹਨਤ ਤੇ ਲਗਾ ਲਓ। ਵੀ ਦੇਖੋ ਆਪਾਂ ਤਾਂ ਮਿਹਨਤ ਪੂਰੀ ਕਰਦੇ ਹਾਂ ਆਪਣੇ ਵੱਲੋਂ ਹੁਣ ਵੀ ਫ਼ਲ ਤਾ ਦੇਖੋ ਪਰਮਾਤ ਤਮਾ ਨੇ ਦੇਣਾ ਆਪਾਂ ਨੂੰ
ਹਾਂਜੀ ਹਾਂ ਸਾਰਿਆਂ ਨਾਲ ਵੱਡੀ ਗੱਲ ਤਾਂ ਇ ਐ, ਸਾਰਾ ਕੁਛ ਪਰਮਾਤਮਾ ਦੇ ਹੱਥ ਏ।
ਉਹ ਇਹ ਆ ਵੀ ਦੇਖੋ ਆਪਾਂ ਵੀ ਤਿਆਰੀਓ ਨੀ ਕਰਦੇ ਜਾਂ ਆਪਾਂ ਮਿਹਨਤ ਹੀ ਨੀ ਕਰਦੇ, ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ। ਬਸ ਕਿਤੇ ਦੇਖੋ, ਆਪਣੀ ਮੇਨ ਵੀ ਹੁੰਦੀ ਆ। ਜੇ ਹੁਣ ਆਪਾਂ ਕਹੀਏ ਵੀ ਬਿਨਾਂ ਮਿਹਨਤ ਤੇ ਉਹਦਾ ਦੇਖੋ ਆਪਣੇ ਪੱਲੇ ਕੁਛ ਵੀ ਨੀ ਪੈਂਦਾ।
ਨਾ ਜੀ ਨਾ, ਇਹ ਤਾਂ ਗੱਲ ਹੈਗੀ ਐਂ।
ਦੇਖੋ ਅਗਰ ਆਪਣੀ ਨੀਂਤ ਸਾਫ਼, ਆਪਾਂ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਾਂ ਤਾਂ ਉਹਨੂੰ ਖੋ ਫਲ ਹੀ ਲੱਗਦਾ। ਇਹ ਚਲੋ ਕਦੇ ਹੁੰਦਾ ਵੀ ਹੈਨਾ ਆਪਣਾ ਕੰਮ ਉਹ ਹੋ ਗਿਆ ਪਰ ਵੈਸੇ ਇੱਕ ਗੱਲ ਆ ਵੀ ਦੇਖੋ ਜੇ ਆਪਾਂ ਇਮਾਨਦਾਰੀ ਨਾਲ ਚੱਲਾਂਗੇ। ਆਪਣੀ ਪੂਰੀ ਮਿਹਨਤ ਨਾਲ ਹਨਾ ਤਾਂ ਵਧੀਆ ਹੀ ਹੁੰਦਾ।
ਹਾਂਜੀ, ਬਾਕੀ ਪਰਮਾਤਮਾ ਆਪਣੀ ਕਿਸਮਤ ਵਧੀਆ ਹੀ ਲਿਖ ਕੇ ਭੇਜਦਾ ਏ। ਉਹਦੇ ਲਈ ਆਪਾਂ ਨੂੰ ਪ੍ਰੈਕਟਿਸ ਦੀ ਲੋੜ ਪੈਂਦੀ ਹੈਗੀ। ਜੇ ਆਪਾਂ ਪ੍ਰੈਕਟਿਸ ਹੀ ਨੀ ਕਰਾਂਗੇ ਫੇਰ ਤਾਂ ਕੁਛ ਵੀ ਨੀ ਬਣਦਾ ਹੈਗਾ ਏ।
ਹਾਂਜੀ-ਹਾਂਜੀ, ਬਾਕੀ ਤਾਂ ਦੇਖੋ ਪਰਮਾਤਮਾ ਦੇ ਹੱਥ ਆ ਸਾਰਾ ਕੁਛ ਵੀ ਬਸ ਇਹ ਆ। ਕਿ ਚਲੋ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਐ, ਹੁਣ ਅਗਰ ਆਪਾਂ ਇਹ ਸੋਚੀਏ ਵੀ ਲਗਾ ਲੋ ਰੋਟੀਏ ਲਗਾ ਲੋ ਅਗਰ ਆਪਾਂ ਉਹਨੂੰ ਬਣਾਵਾਂਗੇ ਤਾਂ ਹੀ ਉਹ ਬਣੇਗੀ। ਜੇ ਆਪਾਂ ਕੋਈ ਵੀ ਕੋਈ ਨੀ ਪਰਮਾਤਮਾ ਹੈਗਾ, ਦੇਖੋ ਪਰਮਾਤਮਾ ਹੈਗਾ ਉਹ ਚੀਜ਼ ਵ
ਉਹ ਚੀਜ਼ ਵੱਖਰੀ ਹੈਗੀ ਕਿਉਂਕਿ ਜੇ ਆਪਾਂ ਮਿਹਨਤ ਇ ਨੀ ਕਰਾਂਗੇ ਫਿਰ ਉਹ ਆਪ ਤੋਂ ਕਿਵੇਂ ਆਪਣੇ ਬਣ ਕੇ ਮੂੰਹ ਦੇ ਵਿੱਚ
ਹੁਣ ਦੇਖੋ ਆਪਾਂ ਇੱਥੇ ਕੰਮ ਕਰ ਰਹੇ ਆ, ਜੇ ਆਪਾਂ ਆਪਣੀ ਵਧੀਆ ਇਮਾਨਦਾਰੀ ਨਾਲ ਕਰਾਂਗੇ ਦੇਖੋ ਹੁਣ ਕਈ ਕੋਲਾਂ ਨੂੰ ਰਿਜੈਕਟ ਵੀ ਜਾਂਦੇ ਆ, ਜੇ ਆਪਾਂ ਵਧੀਆ ਇਮਾਨਦਾਰੀ ਨਾਲ ਕਰਾਂਗੇ ਤਾਂ ਆਪਣੇ ਅਸੈਪਟ ਹੀ ਜਾਣਗੀਆਂ ਸਾਰੇ। ਦੇਖੋ, ਇਹੋ ਜਿਹੀ ਗੱਲ ਨਾ ਬਸ ਉਹ ਅੱਗੇ ਨੂੰ ਆਪਣੀ ਮਿਹਨਤ ਤੇ ਹੁੰਦਾ, ਵੀ ਆਪਾਂ ਕੀ ਹੁਣ ਕੁਛ ਹੁੰਦੇ ਨੇ ਲਗਾ ਲਓ ਵੀ ਸਹੀ ਨਹੀਂ ਵੀ ਕਰਦੇ ਹੈਗੇ।
ਹਾਂਜੀ, ਹਾਂ।
ਬਸ ਬਾਕੀ ਗੱਲ ਸੋਚਣ ਦੀ ਹੁੰਦੀ ਆ
ਸਾਰੇ ਨਾਲ ਵੱਡੀ ਗੱਲ ਤਾਂ ਇਹੀ ਹੈ ਜੀ ਜੇ ਆਪਾਂ ਮਿਹਨਤ ਕਾਰਦੇ ਰਵਾਂਗੇ ਪਰਮਾਤਮਾ ਆਪਣਾ ਕਦੇ ਨਾ
ਕਦੇ ਨਾ ਕਦੇ ਤਾਂ ਦੇਖੋ ਰੰਗ ਲੇ ਕੇ ਹੀ ਆਉਂਦਾ ਪਰਮਾਮ ਹੁਣ ਦੇਖੋ ਮੈਂ ਸੋਚਿਆ ਮੈਂ ਪਹਿਲਾਂ ਪੇਪਰ ਵੀ ਦਿੰਦੀ ਸੀ ਚਲੋ ਮੈਂ ਪ੍ਰਾਈਵੇਟ ਜੋਬ ਚਲੋ ਮੈਂ ਦ ਡੈਡੀ ਨੀ ਲੱਗਨ ਦਿੰਦੇ ਸੀ ਮੈਨੂੰ ਉਹ ਕਹਿ ਦਿੰਦੇ ਸੀ ਵੀ ਚਲੋ ਆਪਣੇ ਕੋਲ ਹੈਗਾ ਵੀ ਵਧੀਆ ਅਪਨੇ ਖਰਚ ਵੀ ਵਧੀਆ ਚੱਲਦਾ ਵੀ ਚਲੋ ਕੀ ਲੋੜ ਆ ਪ੍ਰਾਈਵੇਟ ਜੋਬ ਦੀ ਇੱਕ ਦਾ ਉਹ ਹੁੰਦਾ ਕਿ ਚਲੋ ਆਪਣਾ ਮੁਸ਼ਕਿਲ ਆ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਕਿਤੇ ਅਪਣਾ ਵਧੀਆ ਕੰਮ ਬਣ ਜੇ ਨਾਂ ਵੀ ਤੂੰ ਕਿ ਤੇ ਦਸ ਬਾਰਾਂ ਪਿੱਛੇ ਧੱਕੇ ਖਾਂਦੀ ਫਿਰੇਂਗੀ ਜੇ
ਇਹ ਉਹਨਾਂ ਦੀ ਗੱਲ ਬਹੁਤ ਵਧੀਆ ਗਾਈ
ਹਾਂਜੀ ਹਾਂਜੀ ਜੇ ਉਹੀ ਆਪਣਾ
ਸੇਫਟੀ ਵੀ ਬਹੁਤ ਜਰੂਰੀ ਏ ਆਪਦੀ ਹਨਾ ਅੱਜ ਕੱਲ ਕਿਉਂਕਿ ਸਮਾਜ ਦਾ ਪਤੀ ਹੈ
ਜੇ ਦੋ ਤਿੰਨ ਘਰੇ ਵੀ ਬਾਣਦਾ ਆਪਾਂ ਨੂੰ ਉਹ ਵੀ ਵਧੀਆ ਆਪਨਾ
ਬਹੁਤ ਵਧੀਆ ਜੀ ਕਿਉਂਕਿ ਹੁਣ ਔਨਲਾਈਨ ਲਾ ਲਓ ਵੀ ਜੇਹੜਾ ਕਰ ਦਿਆਂਗੇ ਜੇ ਤੇ ਵੀ ਆਪਾਂ ਨੂੰ ਬਣੀ ਜਾਵੇ ਤਾਂ ਕੋਈ ਮਾੜੀ ਗੱਲ ਨੀ ਨਾਲੇ ਆਪਾਂ ਆਪਣੇ ਘਰਦਿਆਂ ਦਾ ਸਾਥ ਦੇਵਾਂਗੇ ਕੰਮ ਦੇ ਵਿੱਚ
ਹਾਂਜੀ ਨਾਲੇ ਦੇਖੋ ਇਹ ਆ ਵੀ ਆਪਾਂ ਨੇ ਘਰੇ ਬੈਠ ਕੇ ਕੰਮ ਕਰਨਾ ਉਹਦੇ ਵਿੱਚ ਵਿਚ ਤੁਸੀਂ ਆਪਣਾ ਕੋਈ ਵੀ ਕੰਮ ਕਰ ਲੋ ਇਹ ਨਹੀਂੀ ਹੁਣ ਜੇ ਆਪਾਂ ਕਿਤੇ ਡਿਊਟੀ ਕਰਦੇ ਹਾਂ ਦੇਖੋ ਆਪਾਂ ਦੇਖੋ ਆਪਾਂ ਨੂੰ ਟਾਈਮ ਸਿਰ ਜਾਣਾ ਪਊਗਾ ਮੀਂਹ ਹਨੇਰੀ ਕੁੱਸ਼ ਵੀ ਹੋਵੇ ਜਾਣਾ ਹੀ ਹੁਣ ਦੇਖੋ ਇਹ ਇਹ ਚੀਜ਼ ਆ ਕਿ ਲਗਾ ਲੋ ਹੁਣ ਮੈਂ ਘਰੇ ਬੈਠੀ ਆ ਚਲੋ ਮੇਰਾ ਕਾਲੇਜ ਵੀ ਪੂਰਾ ਹੋ ਗਿਆ ਸਟੱਡੀ ਵਗੈਰਾ ਵੀ ਹੁਣ ਜੇ ਮੈ ਕੋਈ ਇਗਜ਼ਾਮ ਵੀ ਦੇਣਾ ਮੈਂ ਘਰੇ ਬਹਿ ਕੇ ਜੇ ਮੈਂ ਰਾਤਾਂ ਨੂੰ ਵੀ ਪੜ੍ਹੀ ਜਾਵਾਂ ਜਾਂ ਦਿਨ ਚ ਚਾਰ ਘੰਟੇ ਪੜ੍ਹ ਲਈ ਮੈਂ ਚਾਰ ਘੰਟੇ ਆਪਣਾ ਕੰਮ ਕਰ ਲਿਆ ਦੇ ਜੇ ਕਿਤੇ ਆਪਾਂ ਲਾਗਦੇ ਆ ਪਹਿਲਾਂ ਤਾਂ ਆਪਣਾ ਦੇਖੋ ਆਣ ਜਾਣ ਚ ਕਿੰਨਾ ਸਮਾਂ ਬਰਬਾਦ
ਬਹੁਤ ਟਾਈਮ ਵੇਸਟ ਹੋ ਜਾਂਦਾ ਨਾਲੇ ਫਿਰ ਆਪਾਂ ਆਪਣੇ ਘਰਦਿਆਂ ਨਾਲ ਉਹ ਬੋਂਡਿੰਗ ਨਹੀਂ ਰਹਿੰਦੀ
ਚਲੋ ਕਈਆਂ ਦੇ ਤਾਂ ਇਹ ਹੁੰਦਾ ਵੀ ਚਲੋ ਬੱਸਾਂ ਆਂਦੀਆਂ ਜਾਂਦੀਆਂ ਨੇ ਸਾਡੇ ਬਸ ਇਹੀ ਆ ਵੀ ਬੱਸਾਂ ਲ ਬਾਈਕ ਤੇ ਸਾਨੂੰ ਵੀਹ ਮਿੰਟ ਲੱਗਦੇ ਆ ਸ਼ਹਿਰ ਜਾਣ ਚ ਓਦਾਂ ਸਾਨੂੰ ਡੇਢ ਡੇਢ ਘੰਟੇ ਵਾਂਗੂ ਲੱਗ ਜਾਂਦਾ ਦੋ ਦੋ ਘੰਟੇ ਹਾਂਜੀ ਹਾਂਜੀ ਹਾਂਜੀ ਹਾਂਜੀ ਉਹੀ ਜ਼ਿਲ੍ਹਾ ਪੈਂਦਾ ਸਾਨੂੰ ਤਾਂ
ਅੱਛਾ ਫੇਰ ਤੁਸੀਂ ਜੋ ਵੀ ਕੰਮ ਹੈਂਗਾ ਪਟਿਆਲੇ ਹੀ ਜਾਂਨੇ ਹੋਗੇ
ਹਾਂਜੀ ਹਾਂਜੀ ਜਿਵੇਂ ਹੁਣ ਮੇਰੇ ਕਈ ਇਹੋ ਜਿਹੇ ਕੰਮ ਹੁੰਦੇ ਨੇ ਕਿ ਮੈਨੂੰ ਜ਼ਰੂਰਤ ਆ ਹਨਾ ਪ ਫੇਰ ਮੈਨੂੰ ਜਾਣਾ ਪੈਂਦਾ ਸੀ ਜਿਵੇਂ ਹੁਣ ਲਗਾ ਲੋ ਕੋਈ ਦਵਾਈ ਮੈਡੀਸਨ ਕੋਈ ਏਵੇਂ ਦੀ ਹੋ ਗਈ ਵੀ ਉਰੋਂ ਨੀ ਮਿਲ ਵੈਸੇ ਤੇ ਇੱਥੇ ਸਾਡੇ ਚੌਵੀ ਘੰਟੇ ਆਲਾ ਹਸ ਹੋਸਪਿਟਲ ਵੀ ਆ ਪਰ ਫੇਰ ਵੀ ਹਾਂ ਹਾਂ ਪਰ ਤੁਹਾਨੂੰ ਪਤਾ ਈ ਅੱਜ ਕੱਲ ਮੇਰੇ ਪਿੰਡ ਦਾ ਨਾਮ ਡਕਾਲਾ
ਅੱਛਾ-ਅੱਛਾ ਹਾਂ, ਇਹ ਪਟਿਆਲੇ ਦੇ ਕੋਲ ਹੀ ਹੈਗਾ।
ਹਾਂਜੀ ਹਾਂਜੀ ਓਦਾਂ ਤਾਂ ਸਾਡੇ ਸ਼ਹਿਰ ਵਾਂਗ ਆ ਜੇ ਸਾਨੂੰ ਅੱਧੀ ਰਾਤ ਨੂੰ ਚੀਜ਼ ਦੀ ਜ਼ਰੂਰਤ ਪਵੇ ਸਾਨੂੰ ਕਿਤੇ ਜਾਨ ਦੀ ਜਰੂਰਤ ਨੀ ਮਿਲ ਜਾਂਦੀ ਏ ਏਥੋਂ ਪਰ ਇਹ ਆ ਵੀ ਚਲੋ ਕਈ ਵਾਰੀ ਅਪਾਂ ਨੂੰ ਜਾਣਾ ਪੈ ਜਾਂਦਾ ਨਾ
ਹਾਂਜੀ ਹਾਂ ਕਿਉਂਕਿ ਐਮਰਜੈਂਸੀ ਹੁੰਦੀ ਏ ਕਈ ਵਾਰ।
ਵੀ ਇੱਥੇ ਨੀ ਬਣਦਾ ਆਪਾਂ ਨੂੰ ਪਤਾ ਵੀ ਉੱਥੇ ਹੀ ਬਣਨਾ ਪਊਗਾ ਉੱਥੇ ਜਾਣਾ ਪਊਗਾ ਫੇਰ ਆਪਾਂ ਨੂੰ ਜਾਣਾ ਪੈਣਾ ਹੁਣ ਮੈਂ ਕਹੀਦਾ ਵਾ ਕੱਪੜੇ ਈ ਲਗਾ ਲੋ ਹੁਣ ਅਸੀਂ, ਇੱਕ ਸ਼ੋਪ ਤੋਂ ਲਿਆਨੇ ਹਾਂ। ਇਸ ਕਰਕੇ ਫੇਰ ਜਿਵੇਂ, ਹੁਣ ਉਹ ਪਾ ਦੇਂਦੁਗੀ ਫੀਰ ਤਾਂ ਕਰਕੇ।
ਹਾਂਜੀ, ਹਾਂ ਫਿਰ ਤਾਂ ਦਿੱਕਤ ਆ ਜਾਂਦੀ ਹੈ ਕਈ ਵਾਰ।
ਹਾਂਜੀ-ਹਾਂਜੀ।
ਨਹੀਂ ਚਲੋ ਵਧੀਆ ਗੱਲ ਐ, ਤੁਹਾਨੂੰ ਐਂਨਾ ਵਧੀਆ ਨੇੜੇ ਸ਼ਹਿਰ ਪੈਂਦਾਗਾ।
ਹਾਂਜੀ-ਹਾਂਜੀ।
ਬਸ, ਬੱਸਾਂ ਦੀ ਦਿੱਕਤ ਹੈਗੀ, ਤੁਹਾਨੂੰ ਸਾਰਿਆਂ ਨਾਲੋਂ ਵੱਡੀ ਤਾਂ।
ਹਾਂਜੀ-ਹਾਂਜੀ, ਬਸਾ ਹੁਣ ਤਾਂ ਚਲੋ, ਚੱਲ ਪਈਆਂ ਸਾਡੇ ਇੱਧਰ।
ਹਾਂਜੀ, ਅੱਛਾ, ਇਹ ਤੁਹਾਨੂੰ ਸਕੂਟੀ ਨਹੀਂ ਆਉਂਦੀ ਹੈਗੀ?
ਨਾਂਜੀ।
ਅੱਛਾ, ਤੁਸੀਂ ਸਕੂਟੀ ਕਿਉਂ ਨਹੀਂ ਸਿੱਖੀ ਹੈਗੀ?
ਬਸ ਮੈਂ ਵੈਸੇ ਹੀ ਨਹੀਂ ਸਿੱਖੀ ਕਿ ਲਗਾ ਲਓ ਵੀ, ਥੋੜਾ ਜਿਹਾ ਡਰ ਲੱਗਦਾ ਨਾ ਇਸ ਕਰਕੇ। ਕਿ ਨਹੀਂ ਮੈਂ ਸਿੱਖੀ ਹੈਗੀ, ਗੱਲ ਉਹ ਹਾਂਜੀ- ਹਾਂਜੀ।
ਜੀ ਮੈਨੂੰ ਤਾ ਆਪ ਬਹੁਤ ਜ਼ਿਆਦਾ ਡਰ ਲੱਗਦਾ, ਮੇਰੇ ਹਸਬੈਂਡ ਕਹਿਣਗੇ ਵੀ ਤੁਸੀਂ ਖ ਲਿਆ ਮੈਂ ਕਹਿੰਨਾ ਨਾ, ਮੈਨੂੰ ਤਾਂ ਡਰ ਲੱਗਦਾ ਬਹੁਤ। ਮੈਨੂੰ ਤਾਂ ਐਵੇਂ ਹੁੰਦਾ ਹੈ ਵੀ, ਜੇ, ਡਿੱਗ ਗਏ ਫਿਰ, ਹੱਡ-ਪੈਰ ਸਾਰੇ ਟੁੱਟ ਜਾਣਗੇ।
ਹਾਂਜੀ-ਹਾਂਜੀ, ਇਹੀ ਹੁੰਦਾ ਵੀ ਦੇਖੋ ਸਕੂਟਰੀ ਦੇ ਦਾਂ ਤੁਹਾਨੂੰ ਪਤਾ ਕਿ ਜੇਕਰ ਆਪਾਂ ਨੂੰ ਚੰਗੀ ਤਰ੍ਹਾਂ ਆਉਂਦੀਏ ਨੀ ਹੈਗੀ, ਫੇਰ ਆਪਾਂ ਤੋਂ ਉਹ ਚੱਲਦੀ ਨੀ ਹੈਗੀ।
ਹਾਂਜੀ, ਹਾਂ, ਕਿਉਂਕੀ ਨਾਲੇ ਐ ਹੁੰਦੇ ਵੀ, ਫਿਰ ਨਾਲੇ ਆਪਾਂ ਦੂਜੇ ਦਾ ਨੁਕਸਾਨ ਕਰਾਂਗੇ, ਨਾਲੇ ਆਪ ਆਪਣਾ ਕਰਾਂਗੇ। ਵੀ ਇਹਦੇ ਨਾਲ ਤਾਂ ਬੈਟਰ ਹੈਗਾ, ਵੀ ਆਪਾਂ ਕਿਸੇ ਦੇ ਨਾਲ ਚੱਲ ਜੀਏ ਜਾਂ ਫਿਰ, ਆਪਣੀ ਬੱਸ
ਹਾਂਜੀ- ਹਾਂਜੀ ਵੀ ਦੇਖੋ ਆਪਣੀ ਜਮ੍ਹਾਂ ਸਹੀ ਆ, ਫਿਰ ਜਦੋਂ ਦੇਖੋ ਆਪਾਂ ਜੇ ਕਿਸੇ ਨਾਲ ਜਾਣਾ ਪੈਂਦਾ, ਫੇਰ ਆਪਾਂ ਰੋਜ਼ ਦੇਖੋ ਕਿਸੇ ਨੂੰ ਲੇਕੇ ਵੀ ਨਹੀਂ ਜਾ ਸਕਦੇ।
ਨਹੀਂ ਮੈਮ, ਰੋਜ਼ ਤਾ ਕਿੱਥੇ ਲਿਜਾਇਆ ਜਾਂਦਾ ਹਨਾ।
ਹਾਂਜੀ-ਹਾਂਜੀ। ਕਰਕੇ ਵੀ ਦੇਖੋ, ਸਭ ਤੋਂ ਵਧੀਆ ਤਾਂ ਸਾਫ਼ਰ ਬੱਸ ਦਾ ਹੀ ਮੰਨਿਆ ਜਾਊਗਾ ਨਾ ਕਿ ਅਗਰ ਆਪਾਂ ਨੂੰ ਕਿਤੇ ਜਾਣ ਤਾਂ, ਆਪਾਂ ਬੱਸ ਰਾਹੀਂ ਜਾ ਸਕਦੇ ਹਾਂ, ਦੇਖੋ
ਪੈ ਗਈ। ਕਿਉਂਕਿ, ਜਦੋਂ ਆਪਾਂ ਆਪਣੀ ਕੋਈ ਵੀ ਮੋਟਰਸਾਈਕਲ ਜਾਂ ਗੱਡੀ ਲੈਕੇ ਜਾਂਨੇ ਹਾਂ, ਉਹਦੇ ਵਿੱਚ ਵੀ ਆਪ ਆਪਾਂ ਨੂੰ ਆਪਣੇ, ਔਕਸੀਡੈਂਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇਗੇ। ਇਹ ਤਾ ਹੈਗਾ-ਹੈਗਾਏ, ਕਿਉਂਕਿ ਇਹਦੇ ਵਿੱਚ ਇਨੀ ਸੇਫਟੀ ਨਹੀਂ ਹੁੰਦੀ ਆਪਾ ਨੂੰ।
ਹਾਂਜੀ-ਹਾਂਜੀ ਹੁਣ ਦੇਖੋ, ਕਈਆਂ ਨੂੰ ਤਾਂ ਆਂਦੀ ਆ, ਵੈਸੇ ਵੀ ਲਗਾ ਲਓ ਛੋਟ ਕਈ ਛੋਟੇ ਬੱਚੇ ਵੀ ਚਲਾਈ ਫਿਰਦੇ ਨੇ।
ਹਾਂਜੀ, ਹਾਂ।
ਹਾਂਜੀ-ਹਾਂਜੀ, ਜਿਹਨਾਂ ਨੇ ਦੇਖੋ ਸਿੱਖੀ ਹੁੰਦੀ ਆ, ਉਹ ਤਾਂ ਚਲਾ ਲੈਂਦੇ ਨੇ।
ਹਾਂਜੀ, ਹਾਂ, ਇਹ ਤਾ ਗੱਲ ਥੋਡੀ ਸਹੀ ਆ, ਮੈਮ।
ਉਹ ਤਾਂ ਬਸ ਆਪਾਂ ਦੇਖੋ ਸ਼ੁਰੂ ਸ਼ੁਰੂ ਚ ਡਰ ਲੱਗਦਾ ਹੁੰਦਾ ਅਗਰ ਆਪਾਂ ਸਿੱਖ ਕੀਵੇ ਤਾਂ ਦੇਖੋ ਅਸੀਂ ਕਰ ਸਕਦੇ ਹਨਾ ਵੀ ਪਰ ਇਹ ਆ ਧੀਆਂ ਨੂੰ ਡਰ ਹੁੰਦਾ ਸਿੱਖਣ ਦਾ। ਇਸ ਕਰਕੇ ਹੋ ਜਾਂਦਾ ਹਾਂਜੀ ਹਾਂਜੀ।
ਚਲੋ ਮੈਮ ਨੈਕਸਟ ਕਾਲ ਤੇ ਮਿਲਦੇ ਹਾਂ ਆਪਾਂ। ਠੀਕ ਹੈ ਮੈਮ, ਧੰਨਵਾਦ! ਤੁਸੀਂ ਔਨ ਹੀ ਰਹਿਓ ਮੈਂ ਕੌਲ ਕਰਦੀਆਂ ਈ।
ਠੀਕ ਹੈ ਜੀ, ਕਰਲੋ ਓਕੇ-ਜੀ।
ਠੀਕ ਹੈ। ਮੈਂ